। ਹਾਂਜੀ ਸਤ ਸ੍ਰੀ ਅਕਾਲ ਜੀ, ਹੋਰ ਕਿਵੇਂ ਹੋ?
ਸਤਿ ਸ੍ਰੀ ਅਕਾਲ ਜੀ, ਵਧੀਆ ਵਧੀਆ ਤੁਸੀਂ ਦੱਸੋ।
ਬਸ ਵਧੀਆ ਜੀ, ਹੋਰ ਕੀ ਕਰ ਰਹੇ ਸੀ, ਘਰੇ ਸਭ ਵਧੀਆ?
ਹਾਂ-ਹਾਂ ਘਰੇ ਸਭ ਵਧੀਆ, ਤੁਸੀਂ ਦੱਸੋ ਤੁਹਾਡੇ ਘਰੇ ਕਿਵੇਂ?
ਸਭ ਵਧੀਆ ਜੀ, ਹੋਰ ਸੁਣਾਓ ਕਿਵੇਂ ਯਾਦ
ਚਆ ਸੀਗਾ ਬਈ ਸ਼ਿਮਲਾ ਜਾ ਸ਼ਿਮਲਾ ਚਲੀਏ, ਗਰਮੀ ਇੰਨੀ ਹੋਈ ਪਈ ਐ। ਐਹੀ ਸੋਚੀ ਜਾਂਦਾ ਸੀਗਾ ਬੈਠੇ ਹੋਏ।
ਹਜੇ ਤਾਂ ਦੇਖੋ ਫਾਇਦਾ ਨਹੀਂ ਹੈਗਾ ਜਾਨ ਦਾ ਨਾ। ਮੈਂ ਅੱਜ ਈ ਵੇਖਿਆ ਜਿਦਾ ਓਥੇ ਬਾਰਿਸ਼ਾਂ ਕਰਕੇ ਬੋਤ ਮਤਲਬ ਕਿ ਥੋੜ੍ਹਾ ਖ਼ਰਾਬ ਈ ਹੋਇਆ ਪਿਆ ਸਿਸਟਮ ਦੇਖੋ ਬਾਰਿਸ਼ਾਂ ਕਰਕੇ। ਟ੍ਰੈਫਿਕ 'ਚ ਰੁਕੇ ਰੋ। ਵੀ ਗੱਡੀਆਂ-ਗੁਡੀਆਂ ਫਿਸਲਦੀਆਂ ਐ ਤੇ ਕਿਉਂ ਰਿਸਕ ਲੈਣਾ ਅਸੀਂ। ।
ਅੱਛਾ, ਗੱਡੀਆਂ-ਗੁਡੀਆਂ ਵਿੱਚ ਚੱਲੀ ਜਾਂਦੀਆਂ।
ਹਾਂ ਮੈਂ ਅੱਜ ਦੇਖੀ ਸੀ ਨਿਊਜ਼ ਕਹਿੰਦੇ ਜੇ ਦੇਖੋ ਪਹਾੜਾਂ
ਅਸੀਂ ਫੋਰ ਬਾਏ ਫੋਰ ਨੀ ਰਿਡੁਗੀ।
ਅੱਛਾ ਨਈ ਫੇਰ ਵੀ ਦੇਖੋ ਓ ਰਿਸਕ ਲੈਣਾ ਓਥੇ ਜਾਏ ਬੰਦਾ ਫਸ ਜੇ, ਦੋ ਦਿਨ ਦਾ ਕਹਿ ਕੇ ਜਾਏ ਹਫ਼ਤਾ ਲੱਗ ਜੇ।
ਹੂੰ, ਐ ਤਾਂ ਹੈ ਫੇਰ ਕਿੰਨ ਕਦੋਂ ਕਿ ਕਦੋਂ ਤੱਕ ਮੌਸਮ ਠੀਕ ਹੋਊਗਾ?
। ਅਜੇ ਤਾਂ ਮੌਸਮ ਦੇਖੋ ਏਦਾਂ ਈ ਚੱਲਦਾ ਪਿਆ ਕਦੀ ਬਾਰਿਸ਼ ਐ, ਕਦੀ ਧੁੱਪ ਐ, ਕਦੀ ਕੁਛ ਐ। ਤੇ ਮੇਰੇ ਅਕੋਰਡਿੰਗ ਤੇ ਦੇ ਅਗਸਤ ਤੋਂ ਬਾਦ ਈ ਜਾਨਾ ਚਾਹੀਦਾ ਆ ਸਤੰਬਰ ਦੇ ਵਿੱਚ ਇਹ ਰਸ਼ ਵੀ ਨੀ ਹੁੰਦਾ ਕਿਉਂ। ਕਿਉਂਕਿ ਦੇਖੋ ਮਿਡ ਸਤੰਬਰ ਦੇ ਵਿੱਚ ਬੱਚਿਆਂ ਦੇ ਪੇਪਰ ਹੋ ਜਾਂਦੇ ਨੇ ਸ਼ੁਰੂ ਹਨਾ। ਈਯਰਲੀ ਸਮੈਸਟਰ ਦੇ ਪੇਪਰ ਬੱਚਿਆਂ ਦੇ ਸ਼ੁਰੂ ਹੁੰਦੇ ਨੇ, ਰਸ਼ ਵੀ ਨੀ ਹੁੰਦਾ ਨਾਲੇ ਕੀ ਕਹਿੰਦੇ ਨੇ ਏਕ ਤੇ ਮਹਿੰਗਾਈ ਬੋਤ ਐ ਉੱਪਰ, ਠੀਕ ਐ। । ਚੀਜ਼ਾਂ ਦੇ ਚਾਹੇ ਕੋਈ ਕਮਰਾ ਹੋਵੇ, ਚਾਹੇ ਕੋਈ ਫਲੈਟ ਹੋਵੇ ਯਾ ਕੁਛ ਵੀ ਜਿੱਦਾਂ ਕਈ ਹੁੰਦੇ ਨੇ ਨਾ ਵੀ ਓ ਲੈ ਲੈਂਦੇ ਨੇ ਪੂਰਾ ਫਲੈਟ ਟਾਈਪ ਏਰੀਆ ਲੈ ਲੈਂਦੇ ਨੇ, ਆਪਣਾ ਖੁੱਦ ਸਾਰਾ ਕੁਛ ਨਾ ਹਾਂਜੀ। ਤਾਂ ਦੇਖੋ ਮੇਰੇ ਅਕੋਰਡਿੰਗ ਤਾਂ ਏਈਓ ਚੀਜ਼ ਹੈਗੀ ਐ ਵੀ ਆਪਣਾ ਸਤੰਬਰ ਜਾਏ ਰਾਸ਼ ਵੀ ਘੱਟ ਉਤੋਂ ਦੀ ਕੀ ਕਹਿੰਦੇ ਨੇ, ਮਹਿੰਗਾਈ ਵੀ ਨੀ ਹੋਣੀ। ਨਾਲੇ ਦੇਖੋ ਕਿਧਰੇ ਬੰਦਾ ਜਾ ਰਿਹਾ ਘੁੰਮੇ ਫਿਰੇ ਤਾਂ ਸਈ ਨਾ। ਐ ਥੋੜੀ ਕਮਰਿਆਂ ਦੇ ਅੰਦਰ ਹੀ ਬੈਠਾ ਰਹੇ, ਹੁਨ ਅਸੀਂ ਗਏ ਅਗਰ ਤੇ ਬਾਰਿਸ਼ ਆ ਗਈ ਕਮਰੇ ਦੇ ਵਿੱਚ ਹੀ ਬੈਠੇ ਰਹੀਏ ਬਸ।
ਆਹੋ ਬਾਰਿਸ਼ ਵਾਲਾ ਮੌਸਮ ਵੈਸੇ ਵੀ ਮੈਨੂੰ ਨੀ ਚੰਗਾ ਲੱਗਦਾ ਇੰਨਾ। ਬਾਰਿਸ਼ ਦੇ ਵਿੱਚ ਘੁੰਮਣਾ ਸਭ ਚਿਪਚਿਪ-ਚਿਪਚਿਪ ਹੁੰਦਾ ਰਹਿੰਦਾ।
। ਹਾਂ ਦੇਖੋ ਫਿਰ ਬਾਰਿਸ਼ ਤੋਂ ਬਾਦ ਫਿਰ ਹੋਰ ਮੌਸਮ ਖ਼ਰਾਬ ਹੋ ਜਾਂਦਾ। ਸਤੰਬਰ ਦੇ ਵਿੱਚ ਤੇ ਥੋੜਾ ਦੇਖੋ ਗਰਮੀ ਵੀ ਘੱਟ ਜੇਗੀ। ਰਸ਼ ਵੀ ਘੱਟ ਜੇਗਾ ਨਾਲੇ ਮੌਸਮ ਵੀ ਬੋਤ ਵਧੀਆ ਹੋ ਜੇਗਾ। ਹੋਰ,
ਤੇ ਫਿਰ ਅਸੀਂ ਕੀ -ਕੀ ਅਸੀਂ ਆਪਣਾ ਕੀ -ਕੀ ਲੈ ਕੇ ਜਾਵਾਂਗੇ? ਸਾਨੂੰ ਮਤਲਬ ਪੈਕਿੰਗ ਵਿੱਚ ਆਪਾਂ ਕੀ- ਕੀ ਰੱਖੀਏ ਫਿਰ ਆਪਣਾ?
ਪੈਕਿੰਗ ਦੇ ਵਿੱਚ ਤਾਂ ਦੇਖੋ ਉਸ ਹਿਸਾ ਉਸ ਟਾਈਮ ਦੇ ਹਿਸਾਬ ਨਾਲ ਈ ਦੇਖੋ, ਪਲੈਨ ਦੇਖੋ ਕਰੀਏ ਨਾ, ਵੀ, ਹਾਂ ਵੀ, ਦੇਖੋ ਕੱਪੜੇ -ਕੁਪੜੇ ਤਾਂ ਲੈ ਕੇ ਜਾਵਾਂਗੀ। ਖਾਣ ਪੀਣ ਤਾਂ ਹੋ ਗਿਆ ਜਿੱਦਾਂ, ਅਗਰ ਤੁਹਾਨੂੰ ਵਿੱਚ ਰਸਤੇ ਦੇ ਵਿੱਚ ਰੁਕਣਾ ਛੋਟਾ ਜਿਹਾ ਉਹ ਆਂਦਾ, ਸਟੋਪ ਟਾਈਪ ਅ ਛੋਟਾ ਚੂਲਾ ਜਿਵੇਂ, ਮੈਗੀ ਵਗੈਰਾ ਲੈ ਕੇ ਜਾਓ ਵਧੀੱਆ ਲੱਗਦੀ ਹੈ ਹਨਾ--ਹਨਾ, ਰਸਤੇ ਚ ਬੰਦਾ ਬਣਾ ਲਏ, ਚਾਹ ਵਗੈਰਾ ਬਣਾ ਲਏ ਇੰਜੋਏ, ਏ ਰੁਕਦਾ ਜਾਏ, ਤੇ ਇਹੀਓ ਆਪਣੇ ਕੈਮਰੇ ਵਗੈਰਾ ਲੈਲੋ ਜਿਵੇਂ ਕਿ, ਅਜ -ਕੋਲ ਅਗਰ ਕੈਮਰਾ ਅੱਜ- ਕਲ ਤਾਂ ਫੋਨ ਨੇ ਸਾਰਿਆਂ ਕੋਲ, ਇੰਨੇ ਵਧੀਆ -ਵਧੀਆ ਨੇ ਤੇ ਕੈਮਰਿਆਂ ਦੀ ਲੋੜ, ਏ ਨੀ ਹੈਗੀ ਹਨ,
ਅੱਛਾ ਫੇਿਰ ਬੰਦਾ ਹੈ ਨਾ ਚੀੜਾ- ਚਾਰਾ ਰੱਖ ਲਓ,
ਤੁਸੀਂ ਕਿੰਨੇ ਜਾਣੇ ਹੈਗੇ ਹੋ,
ਮੈਂ ਹੋਵਾਂਗਾ ਤੇ ਮੇਰਾ ਨਾਲ ਇੱਕ ਹੋਰ ਭਰਾ ਹੋਜੂਗਾ, ਤੇ ਤੁਸੀਂ ਕਿੰਨੇ ਜਣੇ ਹੋ ਜਾੋਗੇ,
ਅਸੀਂ ਵੀ ਦੋ -ਤਿੰਨ ਹੋ ਜਾਗੇ ਹੁ,
ਮੈਂ ਤੇ ਫਰੈਂਡ -ਫਰੈਂਡ ਨੇ ਇੱਕ ਫਰੈਂਡ ਹੋ ਜਾਏਗੀ, ਤੇ ਮੇਰੇ ਹਸਬੈਂਡ ਹੋ ਜਾਣਗੇ, ਹੋਈ ਜਾਣਗੇ ਪੰਜ -ਛੇ ਜਣੇ ਤਾ, ਕੀ ਪਤਾ ਉਸ ਟਾਈਮ ਕੋਈ ਹੋਰ ਵੀ ਤਿਆਰ ਹੋ ਜਾਏ, ਕਿ ਮੌਸਮ ਵੱਧੀਆ ਹੁੰਦਾ ਉਦੋ, ਘੁੰਮਣ- ਫਿਰਨ ਵਾਲਾ ਮੇਰੇ ਹਿਸਾਬ ਨਾਲ, ਸ਼ਿਮਲਾ ਦੀ ਬਜਾਏ ਸਾਨੂੰ ਐਸੇ ਇੱਧਰ ਦੀ ਸਾਈਡ ਨਹੀਂ ਜਾਣਾ ਚਾਹੀਦਾ, ਇੱਧਰ ਰਿਸ਼ੀਕੇਸ਼ ਵਾਲੀ ਤਰਫ, ਰਾਫਟਿੰਗ ਵਗੈਰਾ ਬੰਦਾ ਕਰ ਲੈਂਦਾ, ਬੰਜੀ ਜੰਪਿੰਗ। ਐ ਰਾਫਟਿੰਗ ਵੀ, ਹਾਂ।
ਹਾਂ ਸ਼ਿਮਲੇ ਦੇਖ ਕੇ ਅਗਰ ਇੱਕ ਦਿਨ ਅਗਰ ਸ਼ਿਮਲੇ ਦਾ ਸਟੇ ਕਰਨਾ ਇੱਕ ਦਿਨ ਉੱਥੇ, ਸਟੇ ਕਰਕੇ ਫੇਿਰ ਆਪਾਂ ਇੱਥੇ ਆਜਾਗੇ,
ਹਾਂ, ਤੇ ਤੁਸੀਂ ਗਏ ਹੋ, ਕਦੀ ਰਾਫਟਿੰਗ ਕਰਦੇ ਗਏ ਹੋ, ਜਿਵੇਂ ਰਾਫਟਿੰਗ ਵਗੈਰਾ ਕੀਤੀ ਆ,
ਨਹੀਂ ਮੈਂ ਰਾਫਟਿੰਗ ਵਗੈਰਾ ਹਜੇ ਤੱਕ ਨਹੀਂ ਕੀਤੀ, ਪੰਜੀ ਜੰਪਿੰਗ ਮੈਂ ਕਰਨੀ ਨ ਰਾਫਟ, ਨਈ ਅਜੇ ਤੱਕ ਕੀਤੀ ਨਈ,
ਪੰਜੀ-ਜੰਪਿੰਗ ਕਿਉ ਨਹੀ ਕਰਨੀ।
ਨਹੀਂ ਮੈਂ ਨੀ -ਮੈਂ ਨੀ ਉਹ ਕਰਨੀ,
ਡਰ ਲੱਗਦਾ ਤੁਹਾਨੂੰ, ਹਾਂ ਵੈਸੇ ਲੋਕ ਦੇਖੋ ਕਈਆਂ ਨੂੰ ਹੁੰਦੇ ਏ,
ਡਰ ਨਹੀਂ, ਉਹਦੇ ਵਿੱਚ ਨਾ ਜਿਹੜਾ ਝਟਕਾ ਆਂਦਾ, ਦੇ ਨਾਲ ਉਹ- ਉਹ ਚੀਜ਼ ਤੋ ਮੈਨੂੰ ਡਰ ਲੱਗਦਾ, ਜਿਵੇਂ ਉਹ ਜਦੋਂ ਛੱਡ,
ਅੱਛਾ
ਉਹ ਇਕਦਮ ਝਟਕਾ ਲੱਗਦਾ ਨਾ ਤਾਂ ਉਹ ਥੱਲੇ -ਥੱਲੇ ਪੂਰੀ ਦੀ ਪੂਰੀ ਰੋਪ ਨੂੰ ਇਕਦਮ ਸਟ੍ਰੈਚ ਹੋ ਜਾਂਦੀ ਹੈ ਉਦੋ, ਉਹ ਕਈਆਂ ਦੀ ਗਰਦਨ ਨੂੰ ਵੀ ਖ਼ਤਰਾ, ਹੁੰਦਾ ਐ ਤੇ ਕਈਆਂ ਦੀ ਬੈਕ ਨੂੰ ਵੀ ਉਹਦੇ ਨਾਲ ਖ਼ਤਰਾ ਹੁੰਦਾ ਹੈ, ਜਿਵੇਂ ਝਟਕਾ ਵੱਜਦਾ, ਕਿੱਥੇ ਵੀ ਜ਼ੋਰ ਪੈ ਸਕਦਾ, ਤੇ ਸਾਡੇ ਸਾਨੂੰ ਉੱਥੇ ਕਰੈਕ ਆ ਸਕਦਾ ਕੋਈ ਲੋਕ, ਕੋਈ ਰੱਸੀ ਤਾਂ ਟੁੱਟ ਸਕਦੀ ਆ, ਉਹ ਤਾਂ ਚਲੋ ਵੱਖਰੀ ਗੱਲ ਆ,
ਹੂੰ---ਹੁਣ ਕਈਆਂ ਕੋ ਮੈਰੇ ਹਸਬੈਂਡ ਹਾਂ ਮੈਂ ਕੀਤੀ ਦੀ ਏ ਪਹਿਲਾਂ। ਹਾਂ ਵਧੀਆ ਲੱਗਿਆ ਤਾਂ ਹੀ ਮੈਂ ਕਿਹਾ ਵੀ ਕੁਛ ਅਲੱਗ ਜਿ ਚੀਜ਼ ਕਰਨੀ ਚਾਹੀਦੀ ਹੈ ਨਾ। ਮੇਰੇ ਹਸਬੈਂਡ ਨੇ ਉਹ ਉਹਨਾਂ ਨੂੰ ਡਰ ਲੱਗਦਾ ਏ ਚੀਜ਼ਾਂ ਤੋਂ, ਉਹ ਝੂਲੇ ਵੀ ਨਹੀਂ ਲੈ ਸਕਦੇ ਅਸੀਂ ਇੱਕ ਦਿਨ ਮੇਲੇ ਤੇ ਗਏ ਮੈਂ ਉਹਨਾ ਨੂੰ ਜਬਰਦਸਤੀ ਬਿਠਾ ਦਿੱਤਾ ਉਹ ਆਉਂਦਾ ਨਾ ਮਗਰ ਮਛ ਝੂਲਾ ਕਿਸ਼ਤੀ ਜੇਹਾ
ਭਲਾ ਹਾਂਜੀ ਹਾਂਜੀ
ਉਹਦੇ ਤੇ ਅਸੀਂ ਬਿਠਾਤਾ ਹੋਇ ਰਾਮ ਉਹਨਾਂ ਨੂੰ ਤੇ ਜੋ ਚੱਕਰ ਨੀਚੇ ਉਤਰੇ ਉਹਨਾਂ ਨੂੰ ਵੋਮਿਟ ਛ ਸ਼ੁਰੂ ਹੋ ਗਈਆਂ ਉਹ ਨਹੀਂ ਲੈ ਸਕਦੇ। ਕਲ ਉਹ ਫੇਰ ਇੱਕ ਗੋਲ ਟੋਕਰੀ ਵਾਲਾ
ਨਹੀਂ ਨਹੀਂ ਮੈਨੂੰ ਤਾਂ ਇੱਦਾਂ ਦੇ ਡਰੈਗਨ ਵਗੈਰਾ ਵਾਲੇ ਝੂਟੇ ਵਧੀਆ ਲੱਗਦੇ ਆ ਜੀਵੇ ਡਰੈਗਨ ਦਾ ਹੋ ਗਿਆ ਮੈਂ ਪੰਜੀ ਜੰਪਿੰਗ ਨੂੰ ਮੈਂ ਅਵੋਇਡ ਕਰਦਾ ਹੋਰ ਬਾਕੀ ਮੈਂ ਸਾਰੇ ਝੂਲੇ ਲੈ ਲੇਂਦਾ, ਜਿਹੜੀ ਉਹ ਨਹੀਂ ਹੁੰਦੀ ਰੋ ਰੋਲਰ ਕੋਸ਼ਟ ਟਰ
ਹਾਂ ਹਾਂ ਉਹ ਵੀ ਵਧੀਆ ਲੱਗਦੀ ਏ।
ਉਹ ਬਹੁਤ ਜਿਹੜੀ ਉਹ ਟਰੇਨ ਦੀ ਬੜੀ ਤੇਜ਼ ਚੱਲਦੀ ਏ। ਉਤੇ ਥੱਲੇ ਪਤਾ ਨੀ ਕਿਤੇ ਕਿਤੇ, ਮੈਂ ਉਹ ਵੀ ਲਿੱਤੀ ਹੋਈ ੲੈ।
ਉਹ ਜਹੜੀ ਮਿਸਟਰ ਬੀਮ ਚ ਵੀ ਆਈ ਸੀ ਇੱਕ ਵਰੀ।
ਹਾਂਜੀ ਹਾਂਜੀ
ਹਾਂਜੀ ਕਰਨੀ ਚਾਹੀਦੀ ਏ ਦੇਖੋ ਇੰਜੋਏ ਅਗਰ ਤੁਸੀਂ ਕਰ ਸਕਦੇ ਹੋ। ਤੇ ਹਨਾ ਵੀ ਅਗਰ ਤੁਹਾ ਦਿਲ ਅਸੀ ਮੰਗਦੇ ਹੋ ਨਾ ਚੀਜ਼ਾਂ ਮਤਲਬ ਕਿ ਰੇੜੀ ਨੇ ਤੇ ਇਹ ਚੀਜ਼ ਕਰਨੀ ਚਾਹੀਦੀ ਏ। ਨਵੀਂ ਚੀਜ਼ ਈ ਏ, ਐਡਵੈਂਚਰ ਈ ਨੇ ਕਿਹੜਾ ਕੁਛ ਜ਼ਿੰਦਗੀ ਮੁੜ ਕੇ ਆਉਣੀ ਏ, ਬੰਦਾ ਸਾਰੀ ਚੀਜ਼ ਇੰਜੋਏ ਕਰੇ ਜੇ ਕਰ ਸਕਨੇ ਆਂ ਤੇ।
ਹਾਂਜੀ
ਹਨਾ ਰਾਫਟਿੰਗ ਦਾ ਵੀ ਬਹੁਤ ਮਜ਼ਾ ਆਉਂਦਾ ਏ, ਬਹੁਤ ਹੀ ਮਜ਼ਾ ਆਉਂਦਾ ਏ, ਉਹ ਨਾਲੇ ਸਤੰਬਰ ਤਕ ਤੇ ਮੌਸਮ ਵੀ ਬਹੁਤ ਵਧੀਆ ਏ।
ਹੂੰ ਅੱਛਾ ਤੁਸੀਂ ਰਾਫਟਿੰਗ ਵੀ ਕੀਤੀ ਹੋਈ ਏ ਪਹਿਲਾ
ਹਾਂ ਕੀਤੀ ਹੋਈ ਏ, ਸੋਲਾਂ ਕਿਲੋਮੀਟਰ ਸਭ ਤੋਂ ਵੱਡੀ ਹੈਗੀ ਏ ਬ ਅਹ ਕੀ ਕਹਿੰਦੇ ਨੇ ਅਠਾਈ ਕਿਲੋਮੀ ਟਰ ਮੈਂ ਸੋਲਾਂ ਕਿਲੋਮੀਟਰ ਦੀ ਕੀਤੀ ਏ ਹੂੰ ਡੇੜ ਘੰਟਾ ਲੱਗਦਾ ਨੇ ਦੋ ਘੰਟਾ ਲੱਗ
ਤੇ ਕਿਵੇਂ ਰਿਹਾ ਫਿਰ ਤੁਹਾਡਾ ਉਹਦਾ ਐਕਸਪੀਰੀਅੰਸ।
ਬਹੁਤ ਵਧੀਆ ਬਹੁਤ ਬਹੁਤ ਬਹੁਤ ਹੀ ਵਧੀਆ।
ਹੂੰ ਹੂੰ
ਹਾਂ ਜਦੋਂ ਜ਼ਿਆਦਾ ਵੇਵਸ ਆਉਂਦੀਆਂ ਨੇ ਨਾ ਬੜੀਆਂ ਉੱਚੀਆਂ ਉੱਚੀਆਂ ਤਾਂ ਕਈ ਡਰ ਜਾਂਦੇ ਨੇ ਪਰ ਹਾਂ ਵਧੀਆ ਐਕਸਪੀਰੀਅਂਸ ਹੈ ਵੀ ਖਤਰੇ ਵਾਲੀ ਤੇ ਕੋਈ ਗੱਲ ਨਹੀਂ ਹੈਗੀ।
ਤੇ ਤੁਸੀਂ ਬਾਰ ਬੂਰ ਡਿੱਗੇ ਸੀਗੇ ਜਿਹੜੀ ਤੁਹਾਡੀ ਬੋਟ ਸੀਗੀ ਤੁਸੀਂ ਉਹਦੇ ਚੋਂ ਬਾਰ ਬੂਰ ਡਿੱਗ ਯਾ ਕੋਈ ਹੋਰ ਡਿੱਗਿਆ ਸੀ।
ਹਾਂਜੀ ਹਾਂ ਸਾਰੇ ਡਿੱਗੇ ਸੀ ਅਸੀਂ ਉਪਰੀ ਉਹ ਆਪਣੇ ਉਹ ਦਿੰਦੇ ਨੇ ਨਾ ਜਿਵੇਂ ਕੁ ਵਗੈਰਾ ਵੀ ਤੁਸੀਂ ਕਾਦ ਕੁਦਣਾ ਏ ਕਿਹੜਾ ਉਹ ਪਾਣੀ ਉਹਨਾਂ ਨੂੰ ਪਤਾ ਹੁੰਦਾ ਜਿਹੜੇ ਸਾਡੇ ਗਾਈਡਰ ਹੁੰਦੇ ਨੇ ਨਾ ਨਾਲ ਗਾਈਡ ਡੇਂਸ ਕਰਨ ਵਾਲੇ ਉਹਨਾਂ ਨੂੰ ਪਤਾ ਕਿਹੜੀ ਜਗ੍ਹਾ ਤੇ ਸੇਫ ਏ ਕਿਹੜੀ ਜਗ੍ਹਾ ਤੇ ਨਹੀਂ ਸੇਫ ਹੁਣ ਕਈ ਆਪਣੀ ਮਰਜ਼ੀ ਤੋਂ ਕੁੱਦ ਜਾਂਦਾ ਨੇ ਨਾਮ ਲਗਾ ਦਿੰਦੇ ਨੇ ਜੀ, ਰਾਫਟਿੰਗ ਤਾਂ ਵੀ ਕਰਨੀ ਨੀ ਚਾਹੀਦੀ। ਵੇਖਿਆ ਹੋ ਨਾ, ਤੁਸੀਂ ਵੀ ਕਿੰਨੀ ਨਿਊਜ਼ ਵਗੈਰਾ ਦੇ ਵਿੱਚ ਹੈ ਉਹ ਪਾਣੀ, ਹਾਂ ਕਈ ਉਹ ਤਫਰੀਆਂ ਮਾਰਦੇ ਨੇ, ਉੱਥੇ ਚ ਗਲਤ ਹੈ ਨਾ ਤੁਸੀਂ ਗਾਈਡਰ ਦੀ ਪੂਰੀ ਗੱਲ ਨਾਲ ਵੀ, ਓਹ ਵੇਖੋ ਵੀ, ਓਹ ਕੀ ਕੈ ਰਿਐ, ਕੀ ਨੀ ਕੈ ਰਿਆ? ਓਨਾਂ ਦੇ ਅਕੋਰਡਿੰਗ ਹੁੰਦਾ। ਅਦਰਵਾਈਜ਼ ਫੇਰ ਕਰਦੇ ਰੋ ਅਪਣੀ ਮਰਜ਼ੀ, ਫੇਰ ਬਾਦ ਚੋ ਪਛਤਾਣਾ ਪੈਂਦੈ।
ਓਹੀ ਤਾਂ, ਫੇਰ ਰੋੜ ਜਾਂਦੇ ਐ।
ਰੋਜ਼ ਇੱਕ ਬੰਦਾ ਕਰੇ ਐਧਰੋ ਦੀ ਜਾਏ ਦੇਹਰਾਦੂਨ। ਇੱਕ ਰਾਤ ਦੇਹਰਾਦੂਨ ਲਗਾਏ ਠੀਕ ਹੈ ਸ਼ਾਮੀ ਦੇ ਟਾਈਮ ਨਿਕਲੋ ਦੇਰਾਦੂਨ ਦੇ ਲਈ, ਇੱਕਰਾਤ ਡੀਨਰ ਓਨਾਂ ਦਾ, ਉਸ ਤੋਂ ਅਗੇ ਫਿਰ ਤੁਸੀਂ ਟ੍ਰਿਪ ਚਿਨੇ ਵੀ ਵਿੱਚ -ਵਿਚ ਰਸਤੇ ਆੰਦੇ ਨੇ। ਰੁੱਖੀ ਜਾਓ, ਅਪਣਾ ਖਾਣ-ਪੀਣ ਦਾ, ਜਿਵੇਂ ਮੈਂ ਕੀਐ ਛੋਟਾ ਝੂਲਾ ਲੈ ਜਾਂਦੈ ਬੰਦਾ ਨਾਲ ਖਾਣ ਪੀਣ ਦਾ ਸਮਾਨ ਲੈ ਜਾਂਦੈ, ਓਦਾਂ ਓਹ ਚੀਜ਼ ਕਰ ਲਏ, ਓਹ ਜੈਦਾ ਵਧੀਆ ਲੱਗਦੈ। ਰੀਲਾਂ-ਰੂਲਾਂ ਬਣਾ
ਹੂੰ।
ਹਾਂਜੀ, ਓਹ ਤੇ ਚੀਜ਼ ਦੀ ਦੇਖੋ, ਇੰਜੋਮੈਂਟ ਏ ਏਕ ਤਰੀਕੇ ਦੀ, ਦਿਮਾਗੀ ਇੰਜੋਮੈਂਟ ਐ ਉਸ ਚੀਜ਼ ਜਿਦਾ, ਮੈਂ ਐਵੀ ਰਹਿੰਦਾ ਬੁ ਹਾਂ ਅਸੀਂ ਕਿਧਰੇ ਗਏ ਸੀ। ਬਾਕੀ ਮੌਸਮ ਫੇ ਤੁਸੀਂ ਲੈ ਆਣਾ।
ਹੂੰ।
ਹਾਂਜੀ। ਕਿਓ ਤਿਆਰ ਕਰਦੇ ਨੇ?
ਮੈਂ ਕਿਆ, ਹਾਂਜੀ, ਬਿਲਕੁਲ ਜਿਵੇਂ ਤੁਸੀਂ ਕੀਆ ਰੀਲਾ-ਰੁਲਾ ਬਣਾ ਲੈਂਦਾ ਵਧੀਆ। ਵਧੀਐ, ਔ ਵਾਜ਼, ਹੋਰ ਕਿਆ।
ਯਾ ਹੋ ਬੀ, ਅਪਣਾ ਵੇਖੋ ਕੋਈ ਅਲੱਗ ਚੀਜ਼, ਅਪਣਾ ਕਰੇ ਘੁੰਮਣ ਫਿਰਨ ਜਾਓ। ਕਮਰੇਆ ਚ ਕਮਰੇ ਲੈ ਕੇ ਬੈ ਜੋ। ਤੇ ਓਹ ਕੀ ਫੈਦਾ? ਮੈਂ ਕਈ ਵੇਖੇ ਨੇ, ਕਮਰੇ ਨੀ ਨਿਕਲਦੇ, ਅਜੇ ਤੇ ਸ਼ਾਮੀ ਨਿਕਲ ਨਿਕਲਾਂਗੇ ਅਸੀ ਹੋਣ ਨਿਕਲਾਂਗੇ। ਫਿਰ, ਘੁੰਮਣ ਕਿਉਂ ਆਏ ਔ?
ਓਹੀ ਤਾਂ, ਅਗਰ ਬੰਦਾ ਘੁੰਮਣ ਜਾ ਰਿਐ, ਨਾ ਪੈਲੀ ਚੀਜ਼ ਬੰਦੇ ਨੂੰ ਅਪਣੀ ਨੀਂਦ ਭੁੱਲ ਜਾਣੀ ਚਾਈਦੀ ਐ, ਮੈਂ ਸੋਣਾ ਵੀ ਐ। ਅਪਣਾ ਰੈਸਟ ਕਰੇ, ਚਲੋ ਦੋ-ਤਿੰਨ ਘੰਟੇ ਜੋ ਵੀ ਰਾਤ ਨੂੰ, ਅਗਰ ਸਾਰੇ ਜਣੇ ਕੱਠੇ ਹੋ
ਕਈਆਂ ਨੂੰ ਬੜਾ ਇਹਨਾਂ ਫਿਰ ਦੁੱਧ ਵੀ ਚਾਹੀਦਾ, ਨਾਸ਼ਤਾ ਵੀ ਚਾਈਦੈ, ਸੇਮ ਟਾਈਮ ਤੇ। ਲੰਚ ਵੀ ਸੇਮ ਟਾਈਮ ਤੇ ਚਾਈਦੈ, ਡਿਨਰ ਵੀ ਸੇਮ ਟਾਈਮ ਤੇ ਚਾਈਦੈ। ਹਨਾ, ਤੇ ਥੋੜਾ ਦੇਖੋ, ਅਪਣਾ ਐ ਚੀਜ਼ਾਂ ਨੂੰ ਥੋੜਾ ਛੱਡਣਾ ਵੀ ਜਦੋਂ ਬੰਦਾ ਜੇ ਘੁੰਮਣ ਜਾ ਰਿਐ ਤੇ
ਚੱਲਣਾ ਚਾਈਦੈ, ਜਿਵੇਂ ਜੋ ਸਿਚੁਏਸ਼ਨ ਐ, ਉਸ ਸਾਬ ਨਾਲ ਚੱਲੋ।
ਹਾਂ ਦੇਖੋ, ਘਰ ਵਰਗੀ ਫੈਸਿਲਿਟੀ ਤੇ ਦੇਖੋ ਮਿਲਦੀ ਨੀ।
ਹਾਂ, ਘਰ ਵਾਲੀ ਫੈਸਿਲਿਟੀ ਤਾ ਸਿਰਫ਼ ਘਰ ਹੀ ਮਿਲਦੀ, ਚੱਲੋ ਈ ਨਾ।
ਹੂੰ। ਮੈ ਕੈ, ਮੇਰੇ ਹੈਗੇ ਨੇ ਕੋਈ ਨੌਨ, ਏਕ ਦੋਸਤ ਹੈਗਾ, ਓਹਨੂੰ ਸਵੇਰੇ ਦੁੱਧ ਵੀ ਚਾਈਦੈ, ਸੱਤ ਵਜੇ। ਨੌ ਵਜੇ ਓਨੂੰ ਨਾਸ਼ਤਾ ਚਾਈਦੈ, ਮੈਨੂੰ ਬੜਾ ਗੁੱਸਾ ਹੋਣ, ਅਸੀ ਓਨੂੰ ਪੁੱਛਦੇ ਹੀ ਨੀ।
ਹੋਰ ਕਿਣ ਸ ਅੱਛਾ, ਪੱਕਾ ਹੀ ਚਾਈਦੈ, ਸੱਤ ਵਜੇ ਦੁੱਧ, ਜੋ ਮਰਜ਼ੀ ਹੋ ਜੇ।
ਹਾਂ, ਰਾਤੀ ਵੀ ਜਾਈਦੈ ਔਨੂੰ ਹੈ, ਇੱਕ ਵਾਰੀ ਅਸੀਂ ਗਏ ਘੁੰਮਣ। ਸ਼ਿਮਲੇ ਹੀ ਗਏ ਸੀ ਅਸੀਂ ਅੱਧੀ ਰਾਤੀ ਅਸੀਂ ਨੀਚੇ ਉਤਰ ਕੇ ਇੰਨੀ ਦੂਰ ਜਾ ਕੇ ਦੇਖ ਕਯਾ, ਸਾਨੂੰ ਫਿਰ ਦੁੱਧ ਦੀ ਥੈਲੀ ਮਿਲੀ ਸਪੈਸ਼ਲ ਓਦੇ ਲੀ। ਕਲਾ ਚੀ ਦੁੱਧ ਪੀਆ ਕੱਚਾ ਹੀ ਪੀ ਜਾ ਛੇ। ਗੁੱਸਾ ਚੱੜ ਗਿਆ। ਗੁੱਸਾ ਤਾਂ ਦੇਖੋ ਚੜ੍ਹਦੈ ਈਏ ਬਾਰ ਹੀ ਗਿਐ ਤੂੰ ਏਕੋ ਰਾਤ ਗਿਐ, ਦੁੱਧ ਤੋਂ ਸੋ ਜਾ।
ਹਾਂ।
ਉਂ ਆਦਤ ਬਾ ਜਿਨਾਂ ਨੂੰ ਦੇਖੋ ਥੋੜੀ ਐਵੇਂ ਦੀ ਪਈ ਹੋਏ, ਹੈਨਾ। ਚਲੋ।
ਚਲੋ ਹਾਂਜੀ ਬਣੋਣੇ ਆ ਹਾਂ ਪ੍ਰੋਗਰਾਮ ਹਾਂਜੀ ਕੋਈ ਨਾ ਓਕੇ।
ਠੀਕ ਔ